ਹੈਲੋ
ਗੱਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਆ ਹਾਲ ਚਾਲ ਨੇ
ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਹਾਂਜੀ, ਮੈਂ ਵੀ ਠੀਕ ਆ। ਹਾਂਜੀ, ਬੱਚਾ ਪਾਰਟੀ ਵਧੀਆ।
ਕਿਵੇਂ ਵਧੀਆ ਵਧੀਆ ਬਸ ਚੜ੍ਹਦੀ ਗੱਲਾਂ 'ਚ ਹੂੰ ਹੋਰ ਕਿਵੇਂ ਚੱਲਦੀ ਹੈ, ਬੱਚ ਕੇ ਸਟੱਡੀ
ਬਸ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ, ਹੁਣ ਤਾਂ ਬੁੱਕਸ ਨਹੀਂ ਚੱਕ ਰਹੇ ਹੈਗੇ।
ਹਾਂ, ਬੱਚੇ ਬਸ ਫਿਰ ਐਵੇਂ ਕਰਦੇ ਆ, ਸਾਡਿਆਂ ਨੂੰ ਵੀ ਹੋਣਗੀਆਂ ਦੋ ਦਿਨ ਤੱਕ ਹਜੇ ਹੂੰ ਇਹ ਬੜੀ ਦਿੱਕਤ ਦਿੱਕਤ ਆ ਜਾਂਦੀ ਐ। ਜਦੋਂ ਛੁੱਟੀਆਂ ਹੋ ਜਾਂਦੀਆਂ ਨੇ ਨਾ ਬੱਚਿਆਂ ਦਾ ਸਾਰਾ ਸ਼ਡਿਊਲ ਹੇਲ ਜਾਂਦਾ ਫੇਰ
ਹਾਂਜੀ ਇਹ ਤਾਂ ਹੈ।
ਹੂੰ ਬੈਠ ਕੇ ਕੰਮ ਕਰਨ ਲਈ ਰਾਜ਼ੀ ਨਹੀਂ ਹੁੰਦੇ ਉਹਦੇ ਖੇਲਣ 'ਚ ਬਸ ਮਸਤੀ 'ਚ ਲੱਗੇ ਰਹਿੰਦੇ ਆ ਦਿਨ ਰਾਤ
ਹੋਰ ਕਿਆਂ
ਹੂੰ
ਔਰ ਹਜੇ ਇਹਨਾਂ ਨੂੰ ਛੋਟੇ ਨੇ ਇਹ ਨਾ ਜਿਨਾਂ ਨੂੰ ਪਤਾ ਨੀ ਨਾ ਵੀ ਐਜੂਕੇਸ਼ਨ ਦੀ ਵੈਲਿਊ ਕਿਆ ਲਾਈਫ 'ਚ ਐਜੂਕੇਸ਼ਨ ਇੰਨੀ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ
ਹੂੰ
ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਬੱਚਿਆਂ ਨੂੰ
ਹੋਰ ਕਿਆ
ਹੂੰ
ਉਹੀ ਤਾਂ ਵੀ ਚਲੋ ਜਰੂਰੀ ਨੀ ਹੁੰਦਾ ਵੀ ਐਜੂਕੇਸ਼ਨ ਕਰਕੇ ਜੋਬ ਇ ਕਰਨੀ ਏ। ਹੋਰ ਵੀ ਬਹੁਤ ਕੁਛ ਬੰਦਾ ਐਜੂਕੇ ਜਿਹੜਾ ਐਜੂਕੇਟ ਜਦੋ ਹੁੰਦਾ ਉਹਨੂੰ ਹੋਰ ਵੀ ਬਹੁਤ ਕੁੱਝ ਸਿੱਖਦੇ ਹਾਂ ਆਪਾਂ
ਹਾਂ ਬਹੁਤ ਨੌਲੇਜ ਹੁੰਦੀ ਹੈ, ਹਰ ਤਰ੍ਹਾਂ ਦੀ ਨੌਲੇਜ ਹੁੰਦੀ ਹੈ, ਹਰ ਇੱਕ ਫੀਲਡ ਦੀ ਬੰਦੇ ਨੂੰ
ਹਾਂਜੀ
ਗੱਲ ਇਹ ਆ ਨਾ ਵੀ ਕਹਿੰਦੇ ਨੇ ਵੀ ਸਿਰਫ਼ ਹਾਂ ਡਿਗਰੀ ਲਈ ਨੀ ਬੰਦੇ ਨੇ ਪੜ੍ਹਨਾ ਹੁੰਦਾ ਬਹੁਤ ਕੁਝ ਸਿੱਖਦਾ ਵੀ ਹੈ ਬੰਦਾ ਬੱਚੇ ਨੂੰ ਆਪਾਂ ਸਕੂਲ ਭੇਜਦੇ ਹ ਹਾਂ ਦੇਖੋ ਕਿੰਨਾ ਉਹਦੇ ਵਿੱਚ ਡਿਸਪਲਿਨ ਆਉਂਦਾ ਨਹੀਂ ਤਾਂ ਫਿਰ ਕਿਵੇ ਇੱਧਰ ਉੱਧਰ ਛੋੇ ਹਦੇ ਨੇ ਕਿਵੇਂ ਇਧਰ ਉਧਰ ਭੱਜਦੇ ਰਿੰਦੇ ਦੇ ਨੇ ਹਨਾ ਉਹਨਾ ਨੂੰ ਟਿੱਕੇ ਬੈਠਣਾ ਆ ਜਾਂਦਾ ਠਹਿ ਠਰਾਵ ਆ ਜਾਂਦਾ ਉਹਦੀ ਜ਼ਿੰਦਗੀ ਦੇ ਵਿੱਚ
ਹੀ ਈਵਨ ਕਿ ਅੱਜ ਕੱਲ੍ਹ ਤਾਂ ਹੁਣ ਸਬਜੈਕਟ ਵੀ ਲਗਾਉਂਦੇ ਨੇ ਮੋਰਲ ਵੈਲਿਊ ਵਗੈਰਾ ਜੀ ਕੇ ਵਗੈਰਾ ਹਨਾ। ਕਿ ਬੱਚਿਆਂ ਦੀ ਨੌਲੇਜ ਹੋਰ ਜ਼ਿਆਦਾ ਵਾਈਡ ਹੋਵੇ ਬੱਚਿਆਂ ਨੂੰ ਪਤਾ ਲੱਗੇ ਸਾਰਾ ਕੁੱਛ
ਸਹੀ ਗੱਲ ਆ ਬੱਚੇ ਨੂੰ ਹਰੇਕ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੂੰ। ਹਾਂ ਕਿਵੇੈਂ ਰਹਿਣਾ ਦੂ ਨਾਲ ਮੋਰਲ ਵੈਲ ਹੀ ਤੁਸੀਂ ਇੱਕ ਦਿਨ ਬੱਚੇ ਕਿਸ ਤਰ੍ਹਾਂ ਬਿਹੇਵ ਕਰਨਾ।
ਔਰ ਅੱਜ ਕੱਲ ਦੇ ਟਾਈਮ 'ਚ ਤਾਂ ਇਹ ਚੀਜ਼ਾਂ ਬਹੁਤ ਜਿਆਦਾ ਜ ਜ਼ਰੂਰੀ ਨੇ ਮੋਰਲ ਵੈਲਿਊਜ਼ ਵਗੈਰਾ ਤਾਂ ਕਿਉਂਕਿ ਅੱਜ ਕੱਲ੍ਹ ਬੱਚੇ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਭੁੱਲਦੇ ਜਾ ਰਹੇ ਨੇ।
ਹਾਂ ਬੱਚੇ ਨਾ ਪਤਾ ਕੀ ਹੈ ਹੁਣ ਹੁਣ ਐਜੂਕੇਸ਼ਨ ਸਿਰਫ ਐਏਂ ਰਹਿ ਗਈ ਵੀ ਬਸ ਆਹ ਚਲਾ ਫੋਨ ਚਲਾਉਣਾ ਸਿੱਖਣਾਏ ਮਤਲਬ ਆਹ ਚਲਾਣਾ ਸਿੱਖ ਸੁਣਾਓ ਮਤਲਬ ਟੈਕਨੋਾਲੋਜੀ ਤੱਕ ਕੀ ਰਹਿ ਗਿਆ ਉਹਨਾਂ ਦਾ ਧਿਆਨ ਬਸ ਵੀ ਆ ਫੋਨ ਆ ਰਿਹਾ ਹਾ ਆਰ ਸਹੀ ਆ ਮਤਲਬ ਸਟੱਡੀ ਤੱਕ ਨਹੀਂ ਰਿਹਾ ਕਿ ਹਾਂ ਕੁਛ ਹੋਰ ਵੀ ਅਚੀਵ ਕਰਨਾ ਕਿ ਮੈਨੂੰ ਡੇਲੀ ਲਾਈਫ ਆਪਣੀ ਚੀਜ ਯੂਜ ਕਰਨਾ ਸਿ ਤੇਰਾ ਬੱਚੇ ਰ ਰੱਟਾ ਲਗਾਦੇ ਨੇ ਬਸ ਪੇਪਰ ਦੇਣ ਤੱਕ ਜਾਂਦੇ ਨੇ ਪਰ ਉਹਨਾ ਨੂੰ ਕੁੱਛ ਨੀ ਪਤਾ ਵੀ ਉਹ ਚੀਜ਼ ਉਹਦੀ ਲਾਈਫ ਦੇ ਵਿੱਚ ਕਿਵੇਂ ਯੂਜ ਹੋ ਰਹੀ ਏ। ਡੇਲੀ ਲਾਈਫ ਚ ਕਿਵੇਂ ਐਪਲੀਕੇ
ਉਹੀ ਤਾਂ ਵੀ ਜਦੋਂ ਮੀਨਸ ਆਪਾਂ ਆਪਣੇ ਟਾਈਮ ਚ ਪੜ੍ਹਦੇ ਸੀ ਤੇ ਪੂਰੇ ਉਹ ਨਾਲ ਪੜ੍ਹਦੇ ਸੀ ਇੰਟਰਸਟ ਨਾਲ ਪੂਰੇ ਹੁਣ ਤਾਂ ਬੱਚੇ ਬਸ ਇੱਕ ਜਿਵੇਂ ਧੱਕਾ ਨੀ ਚੱਲ ਰਿਹਾ
ਧੱਕਾ ਚੱਲਦਾ ਹਮ ਨਹੀਂ ਕੁਛ ਕੁ ਬੱਚੇ ਹੁੰਦੇ ਜਿਹੜੇ ਬਹੁਤ ਸਿੰਸੀਅਰ ਹੁੰਦੇ ਨੇ ਬਹੁਤ ਵਧੀਆ ਪੜ੍ਹਦੇ ਆ ਹਨਾ ਕਿੰਨੀ ਵਧੀਆ ਵਧੀਆ ਪੋਸਟ ਤੇ ਜਾਂਦੇ ਆ ਬੱਚੇ ਕੋਈ ਡਾਕਟਰ ਬਣ ਰਿਹਾ ਕੋਈ ਇੰਜੀਨੀਅਰ ਬਣ ਰਿਹਾ ਹਨਾ ਚਲੋ ਡਾਕ ਇੰਜੀਨੀਅਰ ਦੀ ਗੱਲ ਨੀ ਹੈਗੀ ਬੱਚ ਜਿਹੜੇ ਵੀ ਮਤਲਬ ਮੁਕਾਮ ਤੇ ਜਾਵੇ ਵਧੀਆ ਤਰੀਕੇ ਨਾਲ ਕਰੇ ਉੱਥੇ ਨਾਮ ਕਮਾਵੇ ਇਨਾ ਕੀ ਹੁੰਦਾ ਕੋਈ ਸਿੰਗਰ ਬਣ ਰਿਹਾ ਐਕਟਰ ਬਣ ਰਿਹਾ ਚਲੋ ਲਾਈਫ ਤਾਂ ਉਹਦੀ ਵੀ ਵਧੀਆ ਜਿਹੜਾ ਵਧੀਆ ਬੁਲੰਦੀਆਂ ਛੂਹ ਰਿ ਆ ਹਨਾ
ਓ ਤਾਂ ਐਦਾਂ ਮਿੰਸ ਪਲੱਸ ਟੂ ਤੱਕ ਤਾਂਜੂਕੇਸ਼ਨ ਪਹਿਲਾਂ ਲੈਣੀ ਹੀ ਪਏਗੀ ਨਾ ਤਾਂ ਹੀ ਅੱਗੇ ਕੋਈ ਵੀ ਫੀਲਡ ਚੂਜ ਕਰ ਸਕਦੇ ਆ ਬੱਚੇ
ਹਮ ਨਹੀਂ ਚਲੋ ਹਾਂ ਟੈਂਥ ਤੱਕ ਤਾਂ ਚਲੋ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਵੀ ਟੈਂਥ ਤਾਂ ਤੁਹਾਨੂੰ ਕਰਨੀ ਪਊਗੀ ਬਹੁਤ ਦਿਲ ਲਗਾ ਕੇ ਅੱਗੇ ਜਾ ਕੇ ਫਿਰ ਕੀ ਇੱਕਮਰਸ ਵਿੱਚ ਜਾਣਾ ਅੱਠ ਵਿੱਚ ਜਾਣਾ ਜਾਂ ਫੇਿਰ ਨ ਨੋਨ ਮੈਡੀਕਲ ਮੈਡੀਕਲ ਕੀ ਰੱਖਣਾ ਤੁਸੀਂ ਫਿਰ ਉਹ ਚਲੋ ਤੁਹਾਡੇ ਤੇ ਬੇਸ ਮਤਲਬ ਥੋਡਾ ਟੈਥ ਦੇ ਮਾਰਕਸ ਦੇ ਹਿਸਾਬ ਨਾਲ ਅੱਗੇ ਬੇਸ ਬਣਦਾ ਕਿ ਅੱਗੇ ਤੁਸੀਂ ਕੀ ਕਰਨਾ ਜ਼ਿੰਦਗੀ ਚ
ਹਾਂ ਬਾਕੀ ਇੰਟਰਸਟ ਤੇ ਵੀ ਹੁੰਦਾ ਅਗਰ ਬ ਬੱਚੇ ਦਾ ਕਿਸ ਫੀਲਡ ਦੇ ਵਿੱਚ ਇੰਟਰਸਟ ਹੈਗਾ ਮਾਕਸ ਵੀ ਹੈਗੇ ਨੇ, ਫੀਲਡ ਵਿੱਚ ਜਦੋ ਬੱਚੇ ਅੱਗੇ ਕੋਈ ਫੀਲਡ ਚੂਜ ਕਰ ਸਕਦੇ ਐਂ ਧੱਕੇ ਨਾਲ ਕੋਈ ਬੱਚੇ ਨੂੰ ਆਪਾਂ ਰਖਵਾ ਦਈਏ ਹਨਾ ਫੇਰ ਬੱਚਾ ਨਾ ਪੜ੍ਹੇ ਇੰਟਰਸਟ ਨਾ ਹੋਵੇ ਫੇਰ ਵੀ ਨੀ ਬੱਚਾ ਅੱਗੇ ਐਜੂਕੇਸ਼ਨ ਲੇ ਸਕਦਾ ਹੈਗਾ।
ਹਾਂ ਫਿਰ ਵੀ ਨੀ ਬੱਚਾ ਕਾਮਯਾਬ ਹੋ ਸਕਦਾ ਮੈਨੂੰ ਯਾਦ ਹੈ, ਮੇਰੀ ਇੱਕ ਆਂਟੀ ਸੀਗੇ ਉਹਨਾਂ ਨੇ ਧੱਕੇ ਨਾਲ ਆਪਣੇ ਬੇਟੇ ਨੂੰ ਮਤਲਬ ਨੋਨ ਮੈਡੀਕਲ ਰਖਵਾਤੀ, ਨੋਨ ਮੈਡੀਕਲ ਵਿੱਚ ਕੁਛ ਨੀ ਕਰਿਆ ਹੈਗਾ ਉਹਨੇ ਫਿਰ ਕਾਮਰਸ ਰਖਵਾ ਤੀ ਕਮਰਸ ਵਿੱਚ ਵੀ ਨੀ ਉਹਨੇ ਕੁਛ ਕਰਿਆ। ਮੈਂ ਉਹਨਾਂ ਨੂੰ ਸ਼ੁਰੂ ਤੋਂ ਕਹੀ ਗਈ ਕਿ ਕੰਪਿਊਟਰ ਲਾਈਨ ਵਿੱਚ ਐਕਸਪਰਟ ਐ ਇਹਦਾ ਕੰਪਿਊਟਰ ਚ ਜ਼ਿਆਦਾ ਇੰਟਰਸਟ ਵੀ ਇਹਨੂੰ ਇਹੀ ਕੁਛ ਕਰਾਓ ਹਾਰਡਵੇਅਰ ਸੋਫਟਵੇਅਰ ਦਾ ਫਿਰ ਕੀ ਕੀ ਤਾਂ ਫਿਰ ਉਹ ਮੁੰਡੇ ਨੇ ਕਮਰਸ ਦੇ ਨਾਲ ਹਾਰਡਵੇਅਰ ਸੋਫਟਵੇਅਰ ਦਾ ਹੀ ਕੀ ਕੀਤਾ ਕੰਪਿਊਟਰ ਦਾ ਈ ਤੇ ਹੁਣ ਉਹ ਵਧੀਆ ਗਾ ਉਹ ਸਕਸੈਸ ਫੁੱਲ ਆਪਣੀ ਲਾਈਫ ਦੇ ਵਿੱਚ ਉਹੋ ਬਹੁਤ ਅੱ
ਤਾ ਵੀ ਇੰਟਰਸਟ ਚ ਬਹੁਤ, ਮਾਇਨੇ ਰੱਖਤਾ, ਇੰਟਰਸਟ ਦੀ ਵੈਲਿਊ ਬਹੁਤ ਜ਼ਿਆਦਾ ਏ,
ਬੱਚੇ ਨਾਲ ਧੱਕਾ ਨਾ ਕਰੋ ਕਦੇ ਵੀ,
ਹਾਂਜੀ, ਪੜ੍ਹਨ ਲਈ ਵੀ ਹੁੰਦਾ ਏ ਵੀ ਹੁਣ ਜਿਵੇਂ ਛੋਟੇ ਬੱਚੇ ਆ ਜਦੋਂ ਮਨਾ ਕਰ ਰਹੇ ਹਾਂ ਤਾਂ ਆਪਾਂ ਮੀਨਜ ਪੇਰੈਂਟਸ ਨੂੰ ਵੀ ਦੇਖਣਾ ਚਾਹੀਦਾ ਵੀ ਚਲੋ ਮਨਾ ਕਰ ਰਿਹਾ ਤਾਂ ਥੋੜ੍ਹੀ ਦੇਰ ਰੁਕ ਜਾਓ। ਥੋੜੇ ਟਾਈਮ ਬਾਅਦ ਬੱਚੇ ਨੂੰ ਬਿਠਾ ਲੋ ਹਨਾ। ਕਈ ਵਾਰ ਨਹੀਂ ਬੱਚੇ ਦਾ ਮੂਡ ਹੁੰਦਾ ਹੈਗਾ ਮਾਇੰਡ
ਹਾਂ ਹਾਂ ਧੱਕੇ ਨਾਲ ਉਦੋਂ ਵੀ ਹ ਸਹੀ ਗੱਲ ਆ ਹਮ, ਪਰ ਜਿਹੜਾ ਜੇ ਮੋਬਾਇਲ ਫੋਨ ਨੇ ਬਹੁਤ ਬੱਚਿਆਂ ਨੂੰ ਖ਼ਰਾਬ ਕਰਤਾ ਮਤਲਬ ਬੱਚੇ ਮ ਦਿਲ ਹੀ ਨੀ ਕਰਦਾ ਉਹਦਾ ਬੈਠਣ ਨੂੰ ਮੋਬਾਇਲ ਫੋਨ ਚਾਹੇ ਉਹ ਨੂੰ ਚਾਰ ਚਾਰ ਘੰਟੇ ਦੇ ਕੇ ਬਿਠਾ ਦੋ ਬੈਠੇ ਰਹਿੰਦੇ ਆ ਪੜ੍ਹਨ ਨੂੰ ਮਨਾ ਹੀ ਕਰਦੇ ਥੋੜ੍ਹਾ ਉਵੇ ਵੀ ਦੇਖ ਰੱਖਣਾ ਪੈਂਦਾ ਫੇਿਰ ਬੱਚੇ ਨੂੰ,
ਹੋਰ, ਹੁਣ ਤਾਂ ਛੋਟੀ ੁਟੀਆਂ ਨੇ ਹੁਣ ਬੱਚੇ ਜ਼ਿਆਦਾ ਤ ਸਖੇ ਹੁਣ ਤਾਂ ਬਹੁਤ ਜ਼ਿਆਦਾ ਤੰਗ ਕਰਨਗੇ ਬੱਚੇ ਛੁੱਟੀਆਂ ਕਰਕੇ
ਹਮ
ਤੋਂ ਬਿ ਹੁ ਕੋਈ ਵੀ ਸਰਵਾਵ ਕਰ ਹੀ ਨ ਸਕਦਾ ਹੈ ਵਾਲੇ ਟਾਈਮ ਚ ਤਾਂ ਫਿਰ ਕ ਹੋਏਗਾ
ਹੁਣ ਤਾਂ ਪਤਾ ਕੀ ਹੈ ਵੀ ਵੀ ਐਟਲੀਸਟ ਕਮ ਸੇ ਕਮ ਗ੍ਰੈਜੂਏਸ਼ਨ ਤਾਂ ਹਰੇਕ ਬੰਦੇ ਦੀ ਹੋਣੀ ਚਾਹੀਦੀ ਹੁਣ ਤਾਂ ਛੋਟੀ ਮੋਟੀ ਨੌਕਰੀ ਲਈ ਵੀ ਗ੍ਰੈਜੂਏਸ਼ਨ ਦੇਖੋ ਮੰਗਦੇ ਨੇ ਪਹਿਲਾਂ ਹੁੰਦਾ ਸੀ ਵੀ ਚਲੋ ਟੈਨਥ ਜਾਂ ਪਲੱਸ ਟੂ ਪਰ ਨਹੀਂ
ਕਿ
ਹਮ ਫੇ ਅੱਜ ਕੱਲ ਫਿਰ ਹੁ ਜਿਵੇਂ ਜਿਵੇਂ ਟੈਕਨੋਜੀਗੇ ਡਿਵੈਲਪ ਹੋ ਜਾਂਦੀ ਉਹਦੇ ਹਿਸਾਬ ਨਾਲ ਵੀ ਪੜ੍ਹੇ ਲਿਖੇ ਜ਼ਿਆਦਾ ਪੜ੍ਹੇ ਲਿਖੇ ਲੋਕ ਇਹਨੂੰ ਹੈਂਡਲ ਕਰ ਸਕਦੇ ਆ ਹਨਾ ਘੱਟ ਪੜ੍ਹੇ ਲਿਖੇ ਬੰਦੇ ਤਾਂ ਫੇਿਰ ਗੱਲ ਨਹੀਂੀ ਹੁੰਦੀ ਵਧੀਓ ਬਲਤੀ
ਹਰ ਚਲੋਦੇ ਕੋਈ ਕੈਲਕੂਲੇਸ਼ਨ ਕੋ ਕੁ ਕਰਨੀਆਂ ਨੇ ਹੁਣ ਜਿਵੇਂ ਪਲੱਸ ਟੂ ਪਾਸ ਹੈ ਬੱਚਾ ਉਹ ਕਰ ਵੀ ਸਕਦਾ ਹੁਣ ਜਿਹੜਾ ਕੁਛ ਪੜ੍ਹਿਆ ਲਿਖਿਆ ਨੀ ਹੋਵੇ ਹੋਏ ਉਹ ਕੈਲਕੂਲੇਸ਼ਨ ਵੀ ਨਹੀਂ ਸਹੀ ਕਰ ਸਕਦਾ ਹੈ
ਵੀ ਨੀ ਕਰ ਸਕਦਾ ਦੁਕਾਨ ਤੇ ਬੈਠਣ ਲਾਇਕ ਵੀ ਨਹੀਂ ਹੁੰਦਾ ਉਹ
ਔਰ ਰੀਡਿੰਗ ਦਾ ਬੇਸ ਰੀਡਿੰਗ ਦਾ ਬੇਸ ਹੋਣਾ ਵੀ ਬਹੁਤ ਜ਼ਰੂਰੀ ਹੈ ਬੱਚੇ ਦਾ ਉਹ ਵੀ ਬਹੁਤ ਜ਼ਰੂਰੀ ਹੈ ਰੀਡਿੰਗ ਦਾ ਵੀ
ਸਹੀ ਗੱਲ ਆ ਨਹੀਂ ਬੇਸ ਤਾਂ ਦੇਖੋ ਫਿਫਥ ਕਲਾਸ ਤੱਕ ਤਾਂ ਬੱਚੇ ਨੂੰ ਮਤਲਬ ਜੋ ਹੈ ਉਹ ਕਨਸੈਪਟ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ ਤਾਂ ਹੀ ਉਹ ਅੱਗੇ ਜਾ ਕੇ ਕੁਛ ਕਰ ਸਕਦਾ ਪ੍ਰਾਇਮਰੀ ਤੱਕ ਦੇ ਕਸੈਪਟ ਤਾਂ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ ਬ ਬੇ ਨੇ ਤਾਂ ਹੀ ਬੱਚਾ ਅੱਗੇ ਜਾ ਕੇ ਕਰ ਸਕਦਾ ਵਧੀਆ
ਇਹ ਤਾਂ ਹੈ ਕਿਉਂਕਿ ਜੇ ਬੇਸ ਨੀ ਨਾ ਬੱਚੇ ਦਾ ਬਣ ਦਾ ਤਾਂ ਮੀਨਸ ਬਹੁਤ ਦਿ ਦਿੱਕਤ ਆਉਂਦੀ ਐ ਟੀਚਰਸ ਨੂੰ ਵੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਹੋਗੀ ਬੱਚਿਆਂ ਦਾ ਸਟਾਰਟਿੰਗ ਚ ਬੇਸ ਨਹੀਂ ਹੁੰਦਾ ਹੈਗਾ ਬੇਸ ਬਣਾਉਣਾ ਵੀ ਬਹੁਤ ਜ਼ਰੂਰੀ ਸਹੀ ਆ
ਫੇਰ ਉਹ ਬੱਚੇ ਨੇ ਕੀ ਕਰਨਾ ਬਸ ਫੇਰ ਤਾਂ ਪੁਆਇੰਟਾਂ ਤੇ ਈ‌ ਪਾਸ ਹੋ ਹੀ ਜਾਊਗਾ ਜਿਹਦਾ ਬੇਸ ਹੀ ਨਹੀਂ ਜਿਹਨੂੰ ਲਿਖਣਾ ਨੀ ਆ ਰਿਹਾ ਪੜ੍ਹਨਾ ਹੀ ਨੀ ਆ ਰਿਹਾ ਚੰਗੀ ਤਰ੍ਹਾਂ ਫਿਰ‌ ਉਹਨੇ ਕਰਨਾ ਵੀ
ਹੋਰ ਕਈ ਮੀਨਸ ਏਦਾਂ ਦੇ ਹੁੰਦੇ ਨੇ ਵੀ ਕਾਫੀ ਨੰਬਰ ਵੀ ਲੈ ਲੈਂਦੇ ਨੇ ਬਟ ਸਕਰੈਮਿੰਗ ਬਹੁਤ ਏ ਰਟਾ ਫਿਕੇਸਨ ਕਰ ਹੂੰਦੇ ਨੇ ਹੋਰ ਕੀਆ
ਬੇਸਿਕ ਨੌਲੇਜ ਇਹਨਾਂ ਨੂੰ ਕੁਛ ਨੀ ਹੁੰਦੀ ਬੱਚਿਆਂ ਨੂੰ ਬਸ ਰੱਟਾ ਹੀ ਹੁੰਦਾ ਕਿ ਰਟੇ ਚ ਐਕਸਪਰਟ ਹੁੰਦੇ ਆ ਸਕਰੈਮਿੰਗ ਚ ਐਕਸਪਰਟ ਹੁੰਦੇ ਨੇ ਰਟਾਫਿਕੈਸਨ
ਹੋਰ ਕਿਆ
ਹਮ ਓਹੀ ਏ ਨਾ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹ ਤਾਂ ਐ ਹੀ ਹੈ ਕਿ ਮਤਲਬ ਸਬ ਤੋਂ ਜਿਆਦਾ ਜਰੂਰੀ ਹੁੰਦਾ ਕਿ ਐਜੂਕੇਸ਼ਨ ਦੇ ਨਾਲ ਨਾਲ ਬਚੇ ਦੀ ਸਕਿਲ ਡਿਵੈਲਪਮੈਂਟ ਹੋਵੇ ਹੈਨਾ ਬੱਚੇ ਨੂੰ ਕੋਈ ਕੰਪਿਊਟਰ ਚਲਾਣਾ ਆਵੇ ਕੋਈ ਯਾ ਜਿਵੇ ਅੱਜ ਕਲ ਏ ਆਈ ਕਿਨਾ ਚਲਦਾ ਏ ਆਈ ਦਾ ਸਕੂਲਾਂ ਵਿੱਚ ਵੀ ਇਹ ਹੋਣਾ ਚਾਹੀਦਾ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਆ ਉਹ ਚ ਵੀ ਥੋੜਾ ਸੁਧਾਰ ਦੀ ਲੋੜ ਹੈਗੀ ਏ
ਬਟ ਇਹ ਗੱਲ ਏ ਵ ਅਗਰ ਜਦੋਂ ਕਲਾਸਰੂਮ 'ਚ ਟੀਚਰ ਪੜ੍ਹਾ ਰਿਹਾ ਉਹ ਇਨਵਾਇਰਮੈਂਟ ਦਾ ਸਭ ਤੋਂ ਬੈਸਟ ਹੁੰਦਾ ਹੈ ਜਦੋਂ ਟੀਚਰ ਪੜ੍ਹਾ ਰਿਹਾ ਹੁੰਦਾ ਹੈ ਫਿਜ਼ਕਲੀ ਬੱਚਾ ਜਦੋਂ ਪ੍ਰੈਜੈਂਟ ਹੁੰਦਾ ਤੇ ਇੱਕ ਊਨਲਾਈਨ ਕਲਾਸ ਦੇ ਵਿੱਚ ਬਹੁਤ ਜਿਆਦਾ ਫ਼ਰਕ ਹੁੰਦਾ ਹੈ
ਹਮ ਨਹੀਂ ਚਲੋ ਆਪਾਂ ਆਨਲਾਈਨ ਆਫਲਾਈਨ ਕਲਾਸ ਦੀ ਗੱਲ ਨਹੀਂ ਕਰ ਰਹੇ ਆਪਾਂ ਤਾਂ ਵੈਸੇ ਗੱਲ ਕਰ ਰਹੇ ਹ ਵੀ ਬੱਚਿਆਂ ਨੂੰ ਸਿਰਫ਼ ਸਕੂਲਾਂ ਦੇ ਵਿੱਚ ਇਹੀ ਨੀ ਹੋਰ ਸਕਿੱਲ ਡਿਵੈਲਪਮੈਂਟ ਤੇ ਵੀ ਹਨਾ ਜਿਵੇਂ ਹੁਣ ਆਪਾਂ ਦੂਸਰੀਆਂ ਕੰਟਰੀਜ਼ ਦੇਖਦੇ ਨੇ ਉੱਥੇ ਬੱਚਿਆਂ ਨੂੰ ਹੱਥ ਨਾਲ ਹੱਥ ਦੇਖ ਹਾਂ ਪ੍ਰੈਕਟੀਕਲ ਹੋਣਾ ਚਾਹੀਦਾ ਸਕਿੱਲ ਕੋਈ ਕੋਈ ਨਾ ਕੋਈ ਡਵੈਲਪ ਹੋਣੀ ਚਾਹੀਦੀ ਹੈ ਬੱਚੇ ਦੀ ਜਿਵੇਂ ਉੱਥੇ ਕਾਰਪੈਂਟਰ ਦਾ ਵੀ ਸਿਾਉਂਦੇ ਨੇ ਛੋਟੇ ਛੋਟੇ ਬੱਚੇ ਹਥੌਲੀਆਂ ਲੈ ਕੇ ਘੁੰਮ ਰਹੇ ਨੇ ਹਨਾ ਤਾਂ ਪਲੇ ਲੈ ਕੇ ਘੁੰਮ ਰਹੇ ਨੇ ਮਿਜ਼ਨ ਦਾ ਵੀ ਕੰਮ ਕਰ ਰਹੇ ਨੇ ਸਭ ਕੰਮ ਸਿੱਖਦੇ ਨੇ ਮਤਲਬ ਹਰ ਤਰ੍ਹਾਂ ਦਾ ਸਿੱਖ ਦੇ ਨੇ ਹੋਰ ਤੇ
ਹਰ ਜਿਹੜਾ ਸਕਿਲ ਬੇਸਟ ਸਕਿਲ ਬੇਸਟ ਵਰਕ ਹੁੰਦਾ ਉਹ ਤਾਂ ਬੱਚੇ ਦੀ ਮੀਨਸ ਲਫ ਟਾਈਮ ਲਈ ਉਹ ਹੁੰਦਾ ਉਹ ਤਾਂ ਬੱਚਾ ਜਦੋਂ ਮਰ
ਸਹੀ ਗੱਲ ਆ ਜਿਹੜਾ ਆਪਣੇ ਹੱਥ ਨਾਲ ਕਰ ਲਿਆ ਬੱਚੇ ਨੇ ਉਹ ਤਾਂ ਉਹਨੂੰ ਫਿਰ ਉਹਨੂੰ ਫਿਰ ਉਹ ਭੁੱਲਦਾ ਨੀ ਹੈਗਾ ਉਸ ਚੀਜ਼ ਨੂੰ
ਹਾਂਜੀ ਐਜੂਕੇਸ਼ਨ ਦਾ ਤਾਂ ਚਲੋ ਹੁੰਦਾ ਵੀ ਜਦੋਂ ਪੜ੍ਹ ਰਹੇ ਆ ਬੱਚੇ ਉਦੋਂ ਤੱਕ ਇਹ ਹੁੰਦਾ ਫਿਰ ਜਦੋਂ ਨੈਕਟ ਕਲਾਸ ਜਾਂਦੇ ਤਾਂ ਪਿਛਲਾ ਭੁੱਲ ਜਾਂਦੇ ਆ ਸਾਰਾ ਇਹ ਵੀ ਹੋ ਜਾਂਦਾ ਥੋੜਾ ਜਾਂ
ਸਹੀ ਗੱਲ ਜਿਹੜਾ ਹੱਥ ਨਾਲ ਕਰਨਗੇ ਉਹ ਤਾਂ ਭੁੱਲਦੇ ਨੀ ਉਹ
ਹੋਰ ਕਿਆ ਕਿਉਂਕਿ ਜੇ ਉਹ ਹੱਥ ਵਾਲਾ ਵਰ ਸਕਿਲ ਵਾਲਾ
ਚਲੋ ਹੁਣ ਅਸੀਂ ਤਾਂ ਆਪਣੇ ਵੱਲੋਂ ਤਾਂ ਹੁਣ ਕਹੀਦਾ ਬੱਚਿਆਂ ਨੂੰ ਹਾਂ ਵੀ ਆਪਣੇ ਬਰੋ ਤਾਂ ਬੱਚਿਆਂ ਨੂੰ ਚਾਹੀਦਾ ਕਿ ਆਪਣਾ ਭਾਈ ਧਿਆਨ ਨਾਲ ਪੜ੍ਹੋ ਵੈਲਿਊ ਬਹੁਤ ਐਜੂਕੇਸ਼ਨ ਦੀ ਹਨਾ
ਹਾਂਜੀ ਜ ਬਸ ਫਿਰ ਉਹੀ ਤਾਂ ਹੈ ਵੀ ਐਜੂਕੇਸ਼ਨ ਤਾਂ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ '
ਹਮ
ਪਹਿਲਾਂ ਚਲੋ ਸਰ ਵੀ ਜਾਂਦਾ ਸੀ ਇਧਰ ਬਾ ਚੇਨਈ ਵੀ ਪੜ੍ਹਦੇ ਸੀ ਪਰ
ਹਾਂ ਕਿਸੇ ਨੇ ਖੇਤੀ ਕਰ ਲਈ ਕਿਸੇ ਨੇ ਰੇਹੜੀ ਲਗਾ ਲਈ ਕੁੱਛ ਕਰ ਲਈ ਅੱਜ ਕੱਲ ਤਾਂ ਬੱਚੇ ਉਹ ਵੀ ਨੀ ਕਰ ਸਕ
ਨਹੀਂ ਖੇਤੀ ਤਾਂ ਬੱਚੇ ਬਿਲਕੁਲ ਵੀ ਨਹੀਂੀ ਕਰ ਸਕਦੇ ਅੱਜ ਦੇ ਬੱਚੇ ਤਾਂ ਮਾੜਾ ਜਿਹਾ ਪਾਣੀ ਦਾ ਗਿਲਾਸ ਕਦੋ ਤਾਂ ਨਹੀਂੀ ਉਹ ਕਰ ਤ ਦੇ ਹੈਗੇ ਦੰਦੇ ਹੋਰ ਠੀਕ ਹਾਂ
ਹਮ ਚਲੋ ਫੇਰ ਮਿਲਕੇ ਗੱਲ ਕਰਦੇ ਆ
ਹਾਂਜੀ ਜ਼ਰੂਰ ਜੀ ਠੀਕ ਹੈ ਜੀ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ